ਸ਼ ਅਕਾਲ ਜੀ
ਸਤਿ ਸ਼੍ਰੀ ਅਕਾਲ ਜੀ
ਕੀ ਹਾਲ ਹੈ ਤੁਹਾਡੇ?
ਤੁਸੀਂ ਕਿਵੇਂ ਹੋ?
ਬਹੁਤ ਵਧੀਆ ਜੀ ਹੋਰ ਅੱਜ ਕੱਲ੍ਹ ਕੀ ਚੱਲ ਰਿਹਾ ਜੀ
ਅ ਅਜ ਕੱਲ੍ਹ ਕੁਛ ਨੀ ਬਸ ਕੰਮ ਕਾਜ
ਤਾਂ ਸ਼ਬਦ ਹੀ ਚੱਲਦਾ ਰਹਿੰਦੇ ਹੈ ਕੋਈ ਨਵੀਂ ਹੋਬੀ
ਅ ਮੈਨੂੰ ਟਰੈਵਲਿੰਗ ਕਰਨਾ ਬਹੁਤ ਪਸੰਦ ਹੈ ਮੈਨੂੰ ਟ੍ਰੈਵਲਿੰਗ ਬਹੁਤ ਪਸੰਦ ਹੈ ਮੈਂ ਨਵੇੀਂ ਨਵੀਂ ਜਗ੍ਹਾ ਵੇਖਣਾ ਪਸੰਦ ਕਰਦੀ ਹਾਂ ਤੁਸੀਂ ਕਿੱਥੇ ਕਿੱਥੇ ਟਰੈਵਲ ਕੀਤੀ ਤੇ
ਮੈਂ ਵੈਸੇ ਅਨਮੈਰਿਡ ਜ਼ਿਆਦਾ ਘੁੰਮਣੀ ਆ ਪਰ ਮੈਰਿਡ ਤੋਂ ਬਾਅਦ ਘੱਟ ਹੀ ਘੁੰਮਣੀ ਆ
ਅੱਛਾ ਤੇ ਮੈਨੂੰ ਸਪ੍ਰਚੁਅਲ ਜਗ੍ਹਾ 'ਚ ਜਾਣਾ ਜਿਵੇਂ ਗੁਰਦੁਆਰੇ ਹੋ ਗਏ ਮੰਦਿਰ ਹੋ ਗਏ ਉੱਦਰ ਜਾਣਾ ਬਹੁਤ ਪਸੰਦ ਆ ਉਸ ਤੋਂ ਇਲਾਵਾ ਮੈਨੂੰ ਪਹਾੜਾਂ ' ਜਾਣਾ ਬਹੁਤ ਪਸੰਦ ਆ ਉੱਧਰ ਦਾ ਖਾਣਾ ਬਹੁਤ ਪਸੰਦ ਆ
ਬਿਲਕੁਲ ਬਿਲਕੁਲ ਮੈਂ ਇੱਕ ਵਾਰੀ ਸਾਡਾ ਕੋਾਲਜ ਟ੍ਰਿਪ ਗਿਆ ਸੀ ਜੈਪੁਰ ਪੂਰਾ ਰਾਜਸਥਾਨ ਗਿਆ ਸੀ ਮਤਲਬ ਰਾਜਸਥਾਨ ਚ ਪੂਰਾ ਘੁੰਮੇ ਸੀ ਇੰਨੀੇ ਇੰਜੋਏਮੈਂਟ ਕੀਤੀ ਸੀ ਪੂਰਾ ਰਾਜਸਥਾਨ ਘੁੰਮਾਇਆ ਸੀ ਸਾਨੂੰ ਇੱਕ ਹਫ਼ਤੇ ਦੇ ਵਿੱਚ ਅਸੀਂ ਸਾਰੇ ਫਰੈਂਡ ਸਰਕਲ ਨਾਲ ਇੰਨੀ ਇੰਜੋਏਮੈਂਟ ਕੀਤੀ ਉਹ ਬਚਪਨ ਅੱਜ ਵੀ ਯਾਦ ਆਉਂਦਾ ਹੈ
ਸਹੀ ਗੱਲ ਹੈ ਮੈਂ ਵੀ ਜੇ ਕਰਾਂ ਗੱਲ ਮੈਂ ਆਪਦੇ ਸਕੂਲ ਟਾਈਮ ਤੇ ਗਈ ਸੀ ਅਹ ਜੈਪੁਰ ਆਪਦੇ ਸਕੂਲ ਟ੍ਰਿਪਸ ਹੈਗੀ ਜ ਮੇਰੀ ਤੇ ਅਸੀਂ ਤਿੰਨ ਦਿਨ ਲਈ ਟ੍ਰਿਪ ਚ ਗਏ ਸੀ ਉੱਥੇ ਬੜੇ ਸਾਰੇ ਫੋਰਟਸ ਨੇ ਤੇ ਮੈਨੂੰ ਸਭ ਤੋਂ ਵਧੀਆ ਐਕਸਪੀਰੀਐਂਸ ਲੱਗਿਆ ਚੌਕੀ ਧਣੀ ਦਾ ਉਹ ਸਭ ਤੋਂ ਜ਼ਿਆਦਾ ਦਾ ਜਿਵੇਂ ਪੂਰੇ ਰਾਜਸਥਾਨੀ ਕਲਚਰ ਚ ਹੀ ਉਹਨਾਂ ਨੇ ਪੂਰਾ ਮੋਲਡ ਕਰਤਾ ਸੀ ਤੇ ਮੈਨੂੰ ਸਭ ਤੋਂ ਜ਼ਿਆਦਾ ਵਧੀਆ ਵਧੀਆ ਉਹਨਾਂ ਦਾ ਉਹ ਚੀਜ਼ ਹੀ ਲੱਗਿਆ ਸੀ ਉਹਨਾਂ ਦਾ ਵੈਲਕਮ
ਮਾਰਕੀਟ ਬਿਲਕੁਲ ਬਿਲਕੁਲ ਉਹਨਾਂ ਦਾ ਖਾਨਾ ਪੀਣਾ ਤਾਂ ਬਹੁਤ ਹੀ ਵਧੀਆ ਲੱਗਦੈ
ਟਿਪੀਕਲ ਟਿਪੀਕਲ ਉਹ ਪ੍ਰੋਪਰ ਦੇਸੀ ਆਲਾ ਜਿਹੜਾ ਰਾਜ
ਬਿਲਕੁਲ ਉਹਨਾਂ ਦਾ ਉਹਨਾਂ ਦਾ ਤਰੀਕਾ ਦੇਣ ਦਾ ਤਰੀਕਾ ਕੁਛ ਕਟੋਰੀਆਂ ਦੇ ਵਿੱਚ ਕਿੱਦਾਂ ਪਾ ਕੇ ਦੇ ਰਹੇ ਹੈ ਉਹ
ਸਹੀ ਸਹੀ ਗੱਲ ਹੈ ਤੇ ਉਹਨਾਂ ਨੇ ਆਪਣੀ ਪ੍ਰੋਪਰ ਰਾਜਸਥਾਨਾਂ ਰਾਜਸਥਾਨੀ ਕਲਚਰ ਪ੍ਰੋਪਰ ਵਿਖਾਇਆ ਹੋਇਐ ਜਿੱਦਾਂ ਉਹ ਰਹਿੰਦੇ ਨੇ ਜਿੱਦਾਂ ਦਾਂ ਮਿੱਟੀ ਦੇ ਉਹਨਾਂ ਨੇ ਕਿਲੇ ਬਣਾਏ ਹੋਏ ਨੇ ਜਿੱਦਾਂ ਉੱਥੇ ਊਠ ਚੱਲਦੇ ਨੇ
ਬਿਲਕੁਲ ਬਿਲਕੁਲ ਠੀਕ ਹੈ ਉੱਥੇ ਥੋੜ੍ਹੀ ਜੀ ਰੇਤਲੀ ਹੈ ਮਿੱਟੀ ਗਰਮੀ ਜ਼ਿਆਦਾ ਹੈ
ਗਰਮੀ ਬਹੁਤ ਹੈ ਹਾਂ ਜੇ ਆਪਾਂ ਗੱਲ ਕਰੀਏ ਗਰਮੀਆਂ ਦੇ ਤੇ ਸਰਦੀਆਂ ਚ ਤੇ ਦੋਵਾਂ ਲਈ ਜੈਪੁਰ ਜੇ ਵੇਖਿਆ ਜਾਵੇ ਤੇ ਬਹੁਤ ਗਰਮ ਜਗ੍ਹਾ ਹੈ ਬਟ ਉਹਦਾ ਕਲਚਰ ਉਹਨਾਂ ਦਾ ਬਹੁਤ ਵਧੀਆ ਹੈ
ਸਭ ਤੋਂ ਵਧੀਆ ਹੁਣ ਹੁਣ ਤਾਂ ਬਹੁਤ ਜ਼ਿਆਦਾ ਹੋਰ ਜ਼ਿਆਦਾ ਉਹਨਾਂ ਨੇ ਕ ਕਰਤੀ ਹੈ ਬਹੁਤ ਸੋਹਣੀ ਸੋਹਣੀ ਚੀਜ਼ਾਂ ਬਣਾ ਲਈਆਂ ਉਹ ਪਹਿਲਾਂ ਦੀਆਂ ਗੱਲਾਂ ਤੋਂ ਇੱਕ ਅਲੱਗ ਗੱਲ ਸੀ ਨਾ ਪਰ ਹੁਣ ਹੋਰ ਵੀ ਜ਼ਿਆਦਾ ਮਤਲਬ ਚੇਂਜ ਹੋ ਗਿਆ ਉੱਥੇ ਮਤਲਬ ਰਾਜਸਥਾਨ ਪ੍ਰੋਪਰ
ਸਹੀ ਸਹੀ ਗੱਲ ਹੈ ਸਹੀ ਗੱਲ ਹੈ ਸਬ ਤੋਂ ਜਿਆਦਾ ਉਹਨਾਂ ਦੇ ਫੋਰਟਸ ਨੇ ਫੋਰਟਸ ਜੇ ਦੇਖਿਆ ਜਾਵੇ ਓਦਾ ਦੇ ਘੁਮਣ ਦਾ ਕੁਛ ਨੀ ਹੈਗਾ ਬਟ ਜੇ ਆਪਾਂ ਫੋਟੋ ਜੇਨਿਕ ਪਿਕਚਰਜ਼ ਅੱਜ ਕਲ ਉਧਰ ਜਿਵੇ ਪ੍ਰੀ ਵੈਡਿੰਗ ਸ਼ੂਟਸ ਹੁੰਦੇ ਐ ਓਦੇ ਲਈ ਬੜਾ ਯੂਟਿਲਾਇਜ਼
ਬਹੁਤ ਬਹੁਤ ਬਹੁਤ ਬਹੁਤ ਜ਼ਿਆਦਾ ਉਹਦਾ ਸਭ ਤੋਂ ਜ਼ਿਆਦਾ ਹ ਕੋਈ ਅੱਜ ਕੱਲ ਕੋਈ ਵੀ ਜੋ ਮੈਰਿਜ ਦਾ ਪਹਿਲਾਂ ਜਾਂਦਾ ਹੈ ਬਣਾਉਣ ਵਾਸਤੇ ਕੋਈ ਸ਼ੂਟ ਕਰਨ ਵਾਸਤੇ ਸਾਰੇ ਸਭ ਤੋਂ ਪਹਿਲਾਂ ਰਾਜ ਉਸ ਸਾਈਡ ਹੀ ਜਾਂਦੇ
ਬਿਲਕੁਲ ਬਿਲਕੁਲ ਸਹੀ ਗੱਲ ਹੈ ਇਸ ਤੋਂ ਇਲਾਵਾ ਮੈਨੂੰ ਅ ਉੱਥੇ ਤਾਂ ਪਹਾੜ ਵੀ ਹੈਗੇ ਨੇ ਉਸਤੋਂ ਇਲਾਵਾ ਮੈਨੂੰ ਬੀਚ ਸਾਈਡ ਜਾਣਾ ਬਹੁਤ ਪਸੰਦ ਆ ਸਮੁੰਦਰ ਹੋਵੇ ਜਿਦਾਂ ਮੈਂ ਗੋਆ ਵਿਜ਼ਿਟ ਕੀਤਾ ਸੀ ਰੀਸੈਂਟਲੀ ਆਫਟਰ ਮੈਰਿਜ ਮੈਂ ਗੋਆ ਗਈ ਤੇ ਉੱਧਰ ਦੀ ਵੀ ਜਗ੍ਹਾ ਬਹੁਤ ਸੋਹਣੀ ਉੱਧਰ ਦਾ ਖਾਣ ਪੀਣ ਘੁੰਮਣ ਦੀ ਜਗ੍ਹਾ ਸਭ ਕੁਛ ਬਹੁਤ ਵਧੀਆ ਸੀ ਉੱਧਰ
ਬਿਲਕੁਲ ਗਰਮੀਆਂ ਚ ਤੁਹਾਨੂੰ ਪਤਾ ਹੀ ਹੈ ਪਹਾੜੀ ਇਲਾਕਿਆਂ ਦੇ ਜਾਣ ਤੇ ਵੈਸੇ ਹੀ ਜ਼ਿਆਦਾ ਮਜ਼ਾ ਆਂਦੈ ਸਰਦੀਆਂ ਚ ਤੁਸੀਂ ਕਿਤੇ ਵੀ ਚਲੇ ਵੀ ਜਾ ਸਕਦੇ ਆ ਤੁਹਾਨੂੰ ਕੋਈ ਦਿੱਕਤ ਨ ਸਭ ਤੋਂ ਜ਼ਿਆਦਾ ਵਧੀਆ ਕੀ ਹੈ ਕਿ ਤੁਹਾਨੂੰ ਗਰਮੀਆਂ ਤੁਸੀਂ ਕਿਸ ਆਪਣੀ ਇੰਨੀ ਗਰਮੀ ਦੇ ਵਿੱਚ ਆਪਾਂ ਬੇ ਰੇ ਆ ਉਸ ਥੋੜਾ ਚੇਂਜ ਕਰਨ ਵਾਸਤੇ ਆਪਾਂ ਨੂੰ ਪਹਾੜੀ ਇਲਾਕਿਆਂ ਤੋਂ ਜਾਣਾ ਪੈਂਦਾ। ਪਰ ਚਾਹੇ ਧੋੜੇ ਦਿਨ ਕਿ ਮੂਵਮੈਂਟ ਹੈ, ਪਰ ਅੱਛੀ ਔਰ ਬਹੁਤ ਯਾਦਗਾਰ ਰਹਿੰਦੀ ਹੈ।
ਉਹ ਯਾਦਗਾਰ ਬਣਾ ਦਿੰਦੀ ਆ, ਪੂਰੀ ਮਮੈਂਟ ਨੂੰ ਆਪ ਫੈਮਲੀ ਨਾਲ ਇੰਜਏ ਹੋ ਜਾਂਦਾ ਫਰੇਡਸ ਨਾਲ ਜਾਓ ਤਾਂ ਵੀ ਇੰਜੋਏ ਹੋ ਜਾਦਾਂ।
ਬਿਲਕੁਲ ਸਹੀ ਗੱਲ ਹੈ, ਮੈਨੂੰ ਵੈਸੇ ਵੀ ਆਪਣੇ ਜਿੱਥੇ ਰਹਿ ਰਹੀ ਹਾਂ ਉੱਥੇ ਵੀ ਬਹੁਤ ਘੁੰਮਣ ਦਾ ਸ਼ੌਂਕ ਹੈ, ਦਿਨ ਰਾਤ ਬਸ ਇਹੀ ਹੁੰਦਾ ਕਿ ਕਿਤੇ ਨਾ ਕਿਤੇ ਆਪਣੇ ਨਿਕਲ ਜਾਵਾਂ ਬਸ ਐਸ਼ ਮਤਲਬ ਆਪਣੀ ਜਿੰਦਗੀ ਐਸ਼ਪਸਤੀ ਜ਼ਿੰਦਗੀ ਜੀਵਾਂ ਜੋ ਨਹੀਂ ਜੀਅ ਉਹ ਜੀਅ ਲਾ
ਸਹੀ, ਸਹੀ ਗੱਲ ਹੈ।
ਮੈਨੂੰ ਖਾਣ ਪੀਣ ਦਾ ਵੀ ਸ਼ੌਕ ਹੈ, ਬਹੁਤ ਪਰ ਉਹ ਵਾਲੀਆਂ ਚੀਜ਼ਾਂ ਜਿਹੜੀਆਂ ਫੂਡੀ ਹੀ ਮਤਲਬ ਖਰਾਬ ਅਹ ਆਪਣੇ ਆਪਾਂ ਡਾਈਟ ਖਰਾਬ ਨਾ ਕਰਨ ਆਪਣੀ
ਤੁਹਾਨੂੰ ਟ੍ਰੇਨ ਟਰੈਵਲ ਚੰਗਾ ਲੱਗਦਾ ਜਾਂ ਜ਼ਿਆਦਾ ਫਲਾਈਟ ਟ੍ਰੈਵਲ ਜਾਂ ਬਾਈਕ ਕਾਰ ਟਰੈਵਲਂ
ਮੈਨੂੰ ਗਾੜੀ ਜਿਆਦਾ ਬੈਟਰ ਲੱਗਦੀ ਹੈ।
ਸਹੀ ਗੱਲ ਹੈ, ਉੱਥੇ ਆਪਾਂ ਕਿਤੇ ਵੀ ਘੁੰਮ ਸਕਦੇ ਹਾਂ ਜੇ
ਤੁਸੀਂ ਕਿਤੇ ਵੀ ਸਟੇ ਕਰ ਸਕਦੇ ਹੋ ਹਾਂਜੀ, ਕਿਤੇ ਵੀ ਸਟੇ ਕਰ ਸਕਦੇ ਹੋ ਰੁਕ ਸਕਦੇ ਹੋ ਆਰਾਮ ਨਾਲ ਜਿੱਥੇ ਵੀ ਧਨ ਤਨ ਰੁਕਣਾ ਹੁੰਦਾ ਹੈ, ਆਪਾਂ ਦੇ ਉੱਥੇ ਹੁਣ ਟਰੇਨ ਦੇ ਵਿੱਚ ਐਕਚੁਲੀ ਟ੍ਰੇਨ ਸ ਕੁੱਛ ਬਣਿਆ ਹੋਇਆ ਪਰ ਕਿਤੇ ਵਾਸ਼ਰੂਮ ਜਾਣਾ। ਤਾ ਉੱਥੇ ਆਪਾਂ ਉਹਦੇ ਵਿੱਚ ਕੀ ਕਰਨਾ।
ਜ਼ਿਆਦਾ ਪਸੰਦ ਨੇ, ਰਸਤੇ ਦੇ ਵਿਊ ਬਹੁਤ ਸੋਹਣੇ ਹੁੰਦੇ ਹੈ। ਟਰੈਵਲ ਕਰਨ ਨਾਲ ਮਾਈੰਡ ਫਰੈਸ਼ ਹੋ ਜਾਂਦਾ ਹੈ। ਤੁਹਾਡੀ ਡਰੀਮ ਡੈਸਟੀਨੇਸ਼ਨ ਕਿਹੜੀਆਂ।
ਸਭ ਤੋਂ ਜ਼ਿਆਦਾ ਮਿਊਜਿਕ
ਅੱਛਾ ਮੈਨੂੰ ਨਵੀਆਂ ਜਗਾ ਦਾ ਫੂਡ ਟਰਾਈ ਕਰਨਾ ਬਹੁਤ ਚੰਗਾ ਲੱਗਦਾ ਹੈ।
ਨਹੀਂ ਏਦਾਂ ਨਹੀਂ ਹੈ, ਕਿ ਮਤਲਬ ਮੈਨੂੰ ਇਹ ਹੈ ਕਿ ਅਲੱਗ ਅਲੱਗ ਮਿਊਜਿਕ ਸੁਣਨਾ ਹਰ ਚੀਜ਼ ਦੇ ਵਿੱਚ ਡਿਫਰੈਂਟ ਡਿਫਰ ਹਾਂਜੀ, ਮਤਲਬ ਕੋਈ ਕੋਈ ਕਿਹੜੇ ਕਵੀ ਦੀ ਕੋਈ ਕਿਹੜੇ ਕਵੀ ਦੀ ਮਤਲਬ ਅਲੱਗ, ਅਲੱਗ ਹਰ ਆਪਣੀ ਆਪਣੀ ਇੱਕ ਲੈਂਗੁਏਜ ਦੇ ਵਿੱਚ ਆ ਕੇ
ਸਹੀ, ਸਹੀ ਗੱਲ ਹੈ ਸਹੀ ਗੱਲ ਹੈ। ਤੁਸੀਂ ਕਿਹੜੀ ਜਗ੍ਹਾ ਦੁਬਾਰਾ ਜਾਣਾ ਚ ਚਾਹੁੰਦੇ ਹੋ।
ਜਗ੍ਹਾ ਦਾ ਕੁਛ ਮੈਂ ਡਿਸਾਈਡ ਨੀ ਹਜੇ ਕੀਤਾ ਮਤਲਬ ਇਹ ਹੈ ਜਿੱਥੇ ਵੀ ਜਾਵਾਂ ਮਤਲਬ ਵਧੀਆ ਹੋਵੇ ਮਤਲਬ ਮੇਰਾ ਐਕਚੁਲੀ ਨਾ ਫਰੈਂਡ ਸਰਕਲ ਹੈ, ਕਿੱਟੀ ਦਾ ਤੇ ਸਾਡੇ ਅਸੀਂ ਹਰ ਵਾਰੀ ਸਲਾਹ ਬਣਾ ਦਿੰਦੇ ਹਾਂ ਕਿ ਚਲੋ ਚਲੀਏ ਕਿਤੇ ਚੱਲੀਏ। ਕੁਛ ਅਲੱਗ ਕਰੀਏ ਤੇ ਬਸ ਹੁਣ ਦੇਖਦੇ ਆ ਬ ਬਣ ਰਿਹਾ। ਕਦੀ ਕਿਸੇ ਦਾ ਬਣਦੇ ਹੈ ਕਦੇ ਹ ਮਤਲਬ ਮੈਂ ਇਹ ਨੀ ਕਹਿ ਸਕਦੀ ਕਿ ਹਾਂ ਇੱਕ ਪ੍ਰਪਰ ਜਗ੍ਹਾ ਮਤਲਬ ਪ੍ਰੋਪਰ ਜਗ੍ਹਾ ਇਹ ਹੈ ਜਿਦੇ ਤੁਸੀਂ ਜਾਣਾ ਪਰ ਕੋਸ਼ਿਸ਼ ਕਰ ਰਹੇ ਹਾਂ ਜਿੱਥੇ ਜਾਵਾਂਗੇ ਪਰ ਉੱਥੇ ਸਾਨੂੰ ਇੱਕ ਅਲੱਗ ਆਰਾਮ ਔਰ ਮਤਲਬ ਬਿਲ ਕੁਲ ਕਹਿੰਦੀ ਆ ਨਾ ਕੋਈ ਗ੍ਰਰੀਨਰੀ ਹੋਵੇ
ਮਾਇੰਡ ਫਰੈਸ਼ ਹੋ ਜਾਂਦਾ ਹੈ, ਸ਼ਾਂਤੀ-ਸ਼ਾਂਤੀ ਮਹਿਸੂਸ ਹੁੰਦੀ ਹੈ। ਟਰੈਵਲ ਕਰਨਾ ਸਿਰਫ ਘੁੰਮਣਾ ਹੀ ਨਹੀਂ ਹੁੰਦਾ ਇਹ ਸਾਡੀ ਲਾਈਫ ਚ ਨਵੇਂ ਐਕਸ ਐਕਸਪੀਰੀਅੰਸ ਵੀ ਲੈ ਕੇ ਆਉਂਦਾ ਹੈ, ਫੈਮਲੀਆਂ ਫਰੈਂਡਸ ਨਾਲ ਟਰਿਪ ਹੋਰ ਵੀ ਮਜ਼ੇਦਾਰ ਹੋ ਜਾਂਦੀ ਏ। ਕਿਉਂਕਿ ਅਸੀਂ ਮਿਲ ਕੇ ਮੈਮਰੀਜ਼ ਬਣਾਂਦੇ ਹਾਂ। ਫੋਟੋਸ ਕਲਿੱਕ ਕਰਦੇ ਆਂ। ਤੇ ਚੰਗਾ ਸਮਾਂ ਸਪੈਂਡ ਕਰਦੇ ਹਾਂ ਮੇਰੇ ਹਿਸਾਬ ਨਾਲ ਹਰ ਇਨਸਾਨ ਨੂੰ ਟਾਈਮ ਟੂ ਟਾਈਮ ਟਰੈਵਲ ਜ਼ਰੂਰ ਕਰਨਾ ਚਾਹੀਦਾ। ਕਿਉਂਕਿ ਇਸ ਨਾਲ ਸਟਰ੍ਰੈਸ ਘੱਟ ਹੁੰਦਾ ਆ ਅਤੇ ਦਿਲ ਖੁਸ਼ ਰਹਿੰਦਾ ਹੈ।
ਸਹੀ ਗੱਲ ਹੈ ਬਿਲਕੁਲ ਜੀ, ਬਿਲਕੁਲ ਉਹ ਵੀ ਆਪਣੇ ਵਿੱਚ ਇਹ ਵੀ ਹੈ ਨਾ ਮੈਨੂੰ ਇੱਕ ਪੇਂਟਿੰਗ ਕਰਨਾ ਵੀ ਬਹੁਤ ਪਸੰਦ ਹੈ। ਪੇਂਟਿੰਗਜ਼ ਹਾਂਜੀ ਡਿਜ਼ਾਇਨਿੰਗ ਕਰ ਨਾ ਡਰੈਸ ਨੂੰ ਡ੍ਰੈਸ ਨੂੰ ਕਿੱਦਾਂ ਮਤਲਬ ਨਏ ਤੋਂ ਨਏ ਤਰੀ ਕੇ ਨਾਲ ਚੇਂਜ ਕਰਨਾ, ਪੌਦਾਂ ਦਾ ਬਹੁਤ ਪਸੰਦ ਹੈ।
ਮੈਨੂੰ ਮੇਰੀ ਇੱਕ ਹੋਰ ਹੋਬੀ ਹੈ ਉਹ ਕੁਕਿੰਗ ਕਰਨਾ ਜਿਵੇਂ ਮੈਂ ਦੱਸਿਆ ਪਹਿਲਾਂ ਕਿ ਮੈਨੂੰ ਖਾਣ ਬ ਖਾਣਾ ਖਾਉਣ ਦਾ ਬੜਾ ਸ਼ੌਕ ਆ ਅਲੱਗ- ਅਲੱਗ ਤਰੀਕੇ ਦਾ ਉਸ ਤੋਂ ਇਲਾਵਾ ਮੈਨੂੰ ਕੁਕਿੰਗ ਕਰਨਾ ਬਹੁਤ ਪਸੰਦ ਹੈ ਕਿਉਂਕਿ ਇਹ ਸਿਰਫ਼ ਖਾਣਾ ਬਣਾਉਣਾ ਹੀ ਨਹੀਂ, ਬਲਕਿ ਇੱਕ ਕਲਾ ਵਰਗਾ ਲੱਗਦਾ ਮੈਨੂੰ ਨਵੇਂ ਨਵੇਂ ਡਿਸ਼ਜ਼ ਟ੍ਰਾਈ ਕਰਨਾ ਤੇ ਫੈਮਿਲੀ ਲਈ ਟੇਸਟੀ ਖਾਣਾ ਬਣਾਣਾ ਬਹੁਤ ਚੰਗਾ ਲੱਗਦਾ ਹੈ, ਕੁਕਿੰਗ ਦੇ ਨਾਲ ਅਸੀਂ ਹੈਲਦੀ ਤੇ ਫਰੈਸ਼ ਖਾਣਾ ਖਾ ਸਕਦੇ ਹਾਂ। ਤੇ ਆਪਣੇ ਆਪ ਆਪਣੇ ਸਵਾਦ ਨਾਲ ਚੀਜ਼ਾਂ ਬਣਾ ਸਕਦੇ ਆ ਮੈਨੂੰ ਖਾਸ ਤੌਰ ਤੇ ਪੰਜਾਬੀ ਫੂਡ ਅ ਚਾਈਨੀਜ਼ ਫੂਡ ਹੋ ਸਨੈਕਸ ਹੋ ਗਏ ਸੇਲਡ ਹੋ ਗ ਉਹ ਬਣਾਣਾ ਬਹੁਤ ਪਸੰਦ ਆ ਜਦੋਂ ਮੈਂ ਕੁਕਿੰਗ ਕਰਦੀ ਹਾਂ ਤਾਂ ਮੈਨੂੰ ਖੁਸ਼ੀ ਮਹਿਸੂਸ ਹੁੰਦੀ ਹੈ
ਸਹੀ ਹੈ ਤੁਸੀਂ ਇਹ ਮੈਨੂੰ ਇਹ ਦੱਸੋ ਤੁਸੀਂ ਸਭ ਤੋਂ ਵਧੀਆ ਚੀਜ਼ ਕਿਹੜੀ ਬਣਾ ਲਿਓ ਜਿਹੜੇ ਤੁਹਾਡੇ ਬੱਚੇ ਵੇਖ ਕੇ ਮਤਲਬ ਹੋ ਜਾਂਦੇ ਆ ਕਿ ਹਾਂ ਬਾਈ ਤੁਹਾਨੂੰ ਇਹ
ਜੇ ਮੈਂ ਬੱਚੇ ਦੀ ਗੱਲ ਕਰਾਂ ਤੇ ਹਲੇੇ ਮੇਰਾ ਛੋਟਾ ਬੀਬੀ ਹੈ ਲਾਈਕ ਸਿਕਸ ਮੰਥ ਦਾ ਉਹ ਤਾਂ ਹਾਲੇ ਕੁਛ
ਓਕੇ ਓਕੇ ਅੱਛਾ ਕੋਈ ਫੈਮਿਲੀ ਦੇ ਵਿੱਚ ਵੀ ਬੱਚੇ ਹੁੰਦੇ ਆ ਕਈ ਵਾਰ
ਹਾਂਜੀ ਤੇ ਮੇਰਾ ਮੇਰੀ ਸਭ ਤੋਂ ਜ਼ਿਆਦਾ ਬੈਸਟ ਡਿਸ਼ ਹੈਗੀ ਏ ਮਿਕਸ ਸੋਸ ਪਾਸਤਾ ਤੇ ਟੋਟੇਲਾਸ ਉਹ ਇੱਕ ਸਾਡੀੇ ਜਿਵੇਂ ਰੋਟੀ ਹੁੰਦੀਆਂ ਇਹ ਲਾਈਕ ਉਹ ਬਿਲਕੁਲ ਹੈਲਦੀ ਡਿਸ਼ ਹੁੰਦੀ ਹੈ ਹੁੰਦੀ ਹੈ ਤੇ ਜਿਵੇਂ ਰੋਟੀਆਂ ਘਰ ਦੀ ਹੁੰਦੀ ਹੈ ਮੈਦੇ ਦੀ ਨਹੀਂ ਬਣਾਉਂਦੀ ਮੈਂ ਉਹਨੂੰ ਹੀ ਸੇਖ ਕੇ ਅ ਰਾਜਮਾਂ ਬੋਇਲ ਜਿਹੜੇ ਹੁੰਦੇ ਆ ਉਹਦਾ ਤੜਕਾ ਲਾਈਕ ਨੋਰਮਲ ਸ਼ਿਮਲਾ ਮਿਰਚ ਪਾ ਕੇ ਪਿਆਜ ਟਮਾਟਰ ਪਾ ਕੇ ਥੋੜੇ ਜਿਹੇ ਸੋਸਸ ਪਾ ਕੇ ਤੇ ਓਦੇ ਵਿੱਚ ਫਿਲਿੰਗ ਕਰਕੇ ਉਤੋਂ ਚੀਜ਼ ਪਾ ਕੇ ਦੁਬਾਰਾ ਉਹ ਰੋਟੀ ਰੱਖ ਕੇ ਉਹਦੇ ਟੋਟਲਾ ਬਣਾ ਕੇ ਦਿੰਦੀ ਹਾਂ
ਸਹੀ ਹੈ ਸਹੀ ਹੈ ਹਾਂ ਵੀ ਅੱਛਾ ਲੱਗਦਾ ਹੈ
ਤੇ ਮੈਨੂੰ ਅਲੱਗ ਅਲੱਗ ਚੀਜ਼ਾਂ ਟ੍ਰਈ ਕਰਨ ਦਾ ਬਹੁਤ ਸ਼ੌਕ ਆ
ਦੇ ਅੰਦਰ ਜੇ ਅਗਰ ਆਪਾਂ ਅੱਜ ਤੋਂ ਹੁਨਰ ਬਣਾਉਣਾ ਸਿੱਖਾਂਗੇ ਤਾਂ ਹੀ ਆਪਾਂ ਕੱਲ ਆਪਣੀ ਸ਼ੌਂਕ ਪੂਰੇ ਕਰ ਸਕਾਂਗੇ
ਬਿਲਕੁਲ ਬਿਲਕੁਲ ਸਹੀ ਗੱਲ ਹੈ
ਤਾਂ ਚਲੋ ਇੱਕ ਇੱਕ ਕਦੋਂ ਕਿ ਵੂਮੈਨ ਦਾ ਕੰਮ ਹੈ ਕਿ ਉਹਨੇ ਕਿਚਨ ਨੂੰ ਸੰਭਾਲਣਾ ਆਪਣੀ ਰਸੋਈ ਦੇ ਵਿੱਚ ਜਾ ਕੇ ਹਰ ਚੀਜ਼ ਕਰਨੀ ਕਰਨੀ ਹੈ ਰਿਸਪੋਂਸੀਬਿਲਟੀ ਵੀ ਹੈ ਪਰ ਅੱਗੇ ਜਾ ਕੇ ਇਸ ਤੋਂ ਇਲਾਵਾ ਵੀ ਆਪਣੀ ਜ਼ਿੰਦਗੀ ਦਾ ਇੱਕ ਉਹ ਹੈ ਕਿ ਜਿਹਦੇ ਨਾਲ ਤੁਸੀਂ ਜੀਣਾ ਸਿੱਖਦੇ ਹੋ
ਸਹੀ ਗੱਲ ਏ ਇਹ ਕੁ ਕਿੰਗ ਹ ਹੋ ਗਿਆ ਹੈ ਤਾਂ ਪੂਰੀ ਲਾਈਫ ਕੰਮ ਆਦਾ ਬੇਸ਼ੱਕ ਤੁਸੀਂ ਆਪਦੀ ਮੈਰਿਟ ਲਾਈਫ ਤੋਂ ਬਾਅਦ ਦੀ ਗੱਲ ਕਰੋ ਪਹਿਲਾਂ ਦੀ ਗੱਲ ਕਰੋ ਈਵਨ ਮੈਂ ਕੁਕਿੰਗ ਆਪੇ ਹੀ ਮੈਂ ਕਹਾਂ ਮੈਂ ਆਪੇ ਹੀ ਸਿੱਖੀਏ ਕਿਉਂਕਿ ਮੈਂ ਇੱਕ ਥੋਂ ਤਾਂ ਮੈਂ ਪੈ ਐਕਚੁਲੀ ਪਹਿਲਾਂ ਇੰਡੀਆ ਹੀ ਸੀ ਫੇਰ ਮੈਂ ਕੈਨੇਡਾ ਮੂਵ ਹੋ ਗਈ ਸੀ ਤੇ ਮੈਂ ਇੰਡੀਆ ਤੇ ਕੰਮ ਕੀਤਾ ਹੀ ਨ ਫਿਰ ਕੈਨੇਡਾ ਮੂਵ ਹੋ ਗਈ ਫੇਿਰ ਉਓਧਰ ਜਾ ਕੇ ਮੈਨੂੰ ਸਾਰਾ ਪਤਾ ਲੱਗਿਆ ਕਿੱਦਾਂ ਕਿੱਦਾਂ ਬਣਾਣਾ ਤੇ ਰੀਸੈਂਟਲੀ ਮੈਂ ਆਪਦੀ ਬੇਬੀ ਨੂੰ ਲੈਕੇ ਇੰਡੀਆ ਆਈ ਆਾਂ ਸਭ ਨੂੰ ਮਿਲਾਉਣ ਵਾਸਤੇ ਤੇ ਹੁਣ ਮੈਂ ਉੱਧਰ ਇੰਨੀ ਅੱਛੀ ਕੁੱਕ ਬਣ ਗਈ ਕਿ ਹੁਣ ਮੈਂ ਇੱਧਰ ਵੀ ਕੁੱਕ ਕਰ ਹੀ ਲੈਂਦੀ ਹਾਂ
ਹਾਂ ਨਹੀਂ ਸਿੱਖ ਲੈਂਦਾ ਕਿਸੇ ਤੋਂ ਆਪਾਂ ਸਿੱਖਦੇ ਹਾਂ ਤਾਂ ਆਪਾਂ ਨੂੰ ਜ਼ਿਆਦਾ ਸਮਝ ਆਉਂਦੀ ਹੈ ਕਿ ਕਿੱਦਾਂ ਹਾਂ ਕਿਉਂਕਿ ਨਾ ਇੱਕ ਅਲੱਗ ਹੀ ਸ਼ੌਂਕ ਹੁੰਦਾ ਜਦੋਂ ਆਪਾਂ ਕੋਈ ਆਪਾਂ ਨੂੰ ਵੈਸੇ ਦੱਸ ਦੇਵੇ ਨਾ ਕਿ ਇਏਦਾਂ ਡਿਸ਼ ਬਣਾਉਣੀ ਹੈ ਤੇ ਉਹ ਮਜ਼ਾ ਨਹੀਂੀ ਹੈ ਜਿੰਨੀ ਦੇਰ ਤੱਕ ਆਪਾਂ ਤੁਸੀਂ ਉਹਨੂੰ ਡੀਪਲੀ ਉਹਨਾਂ ਦੇ ਸਾਹਮਣੇ ਖੜ ਕੇ ਨਾ ਦੇਖੋ
ਸਹੀ ਗੱਲ ਹੈ
ਇਏਦਾਂ ਹੀ ਆ ਕਿ ਇਸ ਤੋਂ ਇਲਾਵਾ ਵੀ ਆਪਣੀ ਜ਼ਿੰਦਗੀ ਚ ਹਰ ਚੀਜ਼ ਦੀ ਹਰ ਹੋਬੀ ਪਾਲਣ ਦੀ ਬਹੁਤ ਸ਼ੌਕ ਹੋਣਾ ਚਾਹੀਦਾ ਹੈ ਕਿ ਜਿਹੜਾ ਤੁਹਾਡੇ ਰੈਗੂਲਰ ਹਮੇਸ਼ਾ ਬੇਸ ਬਣਿਆ ਰਹੇ ਕਦੀ ਕੁਛ ਕਰੋ ਕਦੀ ਕੁਛ ਕਰੋ
ਸਹੀ ਗੱਲ ਹੈ ਸਹੀ ਗੱਲ ਹੈ ਤੇ ਉਹ ਚੀਜ਼ ਤੁਹਾਡੇ ਲਾਈਫ ਚ ਵੀ ਬੜੀ ਹੈਲਪਫੁਲ ਹੁੰਦੀ ਹੈ ਤੁਹਾਨੂੰ ਹਰ ਚੀਜ਼ ਤੋਂ ਸਿੱਖਣ ਨੂੰ ਮਿਲਦਾ ਹੈ ਤੇ ਹੋਬੀਜ਼ ਤਾਂ ਲਾਈਫ ਦਾ ਪਾਠ ਹੁੰਦੀਆਂ ਨੇ ਲਾਈਕ ਲੋਕਾਂ ਦੀ ਬਹੁਤ ਬਹੁਤ ਹੋਬੀ ਹੁੰਦੀ ਨੇ ਕਿ ਕੋਈ ਕਿਤਾਬਾਂ ਪੜ੍ਹਦਾ ਹੈ ਜਿਹਦੇ ਤੋਂ ਉਹਨਾਂ ਨੂੰ ਸੀੀਖ ਮਿਲਦੀ ਹੈ ਕਿਸੇ ਦੇ ਡਾਂਸ ਫਿਟਨੈਸ ਮੇਨਟੇਨਡ ਰਹਿੰਦੀ ਹੈ ਸਰੀਰ ਦਾ ਰੋਗ ਨਹੀਂੀ ਲੱਗਦਾ ਕੋਈ
ਹਾਂਜੀ ਬਿਲਕੁਲ ਸਹੀ ਗੱਲ ਹੈ ਚਲੋ ਤੁਹਾਡੇ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਿਆ
ਮੈਨੂੰ ਵੀ ਬਹੁਤ ਵਧੀਆ ਲੱਗਿਆ ਉਹ ਕੀ
ਸਤਿ ਸ੍ਰੀ ਅਕਾਲ ਜੀ